ਹਾਂਜੀ।
ਹੈਲੋ ਭੈਣ ਜੀ ਕਿੱਥੋਂ ਬੋਲ ਰਹੇ ਓ।
ਅਸੀਂ ਪਠਾਨਕੋਟ ਤੋਂ।
ਹਾਂਜੀ
ਪਠਾਨਕੋਟ ਤੋਂ।
ਪਠਾਨਕੋਟ ਤੋਂ
ਹੂ
ਹ ਇੱਧਰ ਹਾਂਜੀ
ਪਠਾਨਕੋਟ ਤੋਂ
ਉੱਚੀ ਬੋਲੋ ਹਾਂਜੀ
ਪਠਾਨਕੋਟ ਤੋਂ
ਹੋਰ ਪਠਾਨਕੋਟ ਚ ਕਿੱਥੇ ਕਰ ਕੇ।
ਪਠਾਨਕੋਟ ਥਾਂ ਹ ਨੀ ਹੈਗਾ, ਪੀਰ ਬਾਬਾ ਚੌਂਕ
ਅੱਛਾ
ਉਹ ਉੱਥੇ
ਹੋਰ ਦੱਸੋ ਕੀ ਕਰ ਲਈਓ
ਬਸ ਅਸ ਸੈਰ ਕਰ ਰਹੇ ਐ
ਸੈਰ ਕਰ ਦਿਓ।
ਹੂ
ਜ਼ਾਅਦਾ ਕੀ ਤੁਹਾਨੂੰ ਪਸੰਦ ਕਰਨਾ।
ਜ਼ਿਆਦਾ ਪਸੰਦ ਹੈਗਾ ਪਿਕਚਰ ਵਗੈਰਾ ਦੇਖਣੀ
ਅੱਛਾ ਔਨਲਾਈਨ ਸ਼ੋਪਿੰਗ ਵਦੀਆ ਰਹਿੰਦੀ ਏ ਕੇ ਔਫਲਾਈਨ
ਔਨਲਾਈਨ ਵਦੀਆ ਹੁੰਦੀ ਏ
ਹੋਰ ਦੱਸੋ, ਕੀ ਖਾਦਾ ਸੀਗਾ ਸਵੇਰੇ ਰੋਟੀ ਚ
ਸੁਬੇ ਖਾਧੀ ਸੀ ਗੋਭੀ ਵਾਲੀ ਰੋਟੀ
ਕੀ ਖਾਦਾ ਸੀ ਸਵੇਰੇ ਰੋਟੀ ਚ ਗੋਭੀ ਹੋਲੀ ਗੋਭੀ ਹਲੀ
ਕੀ ਖਾਦਾ ਸੀ, ਹਾਂਜੀ ਤੁਸੀ ਕੀ ਖਾਦਾ ਸੀ ਅੱਛਾ, ਤੁਸੀਂ ਕਿੱਥੇ ਰਹਿੰਦੇ ਔ
ਅਹੀ ਰਹਿੰਨੇ ਆ ਜੀ ਅੰਮ੍ਰਿਤਸਰ, ਸਦਰ ਬਾਜ਼ਾਰ ਲਾਗੇ।
ਤੁਹਾਨੂੰ ਕਿੱਦਾਂ ਦੀ ਸ਼ੋਪਿੰਗ ਵਦੀਆ ਲਗਦੀ।
ਮੈਨੂੰ ਜੀ, ਓਫ਼ਲਇਨ ਵਦੀਆ ਲੱਗਦੀ ਆ ਓਫ਼ਲਾਇਨ ਲਾਈਨ ਵਦੀਆ ਲੱਗਦੀ ਆ। ਦੀਆ
ਅੱਛਾ
ਔਫਲਾਈਨ ਵਦੀਆ ਲੱਗਦੀ ਮੈਨੂੰ ਤਾ, ਤੁਸੀ ਦਸੋ ਤੁਹਾਨੂੰ ਖਾਣ ਚ ਕੀ ਪਸੰਦ ਐ ਸਭ ਤੋਂ ਜ਼ਿਆਦਾ।
ਮੈਨੂੰ ਖਾਣ ਵਿੱਚ ਰਾਜਮਾ-ਚਾਵਲ, ਕੜੀ-ਚਾਵਲ
ਕੜ੍ਹੀ ਚਾਵਲ ਪਸੰਦ ਐ। ਬਹੁਤ ਜਿਆਦਾ ਅੱਛਾ ਕੜੀ ਚਾਵਲ ਪਸੰਦ ਐ ਤੁਹਾਨੂੰ, ਇਹਦਾ ਮਤਲਬ
ਹੰ
ਹੋਰ ਕੀ ਪਸੰਦ ਐ
ਹੋਰ ਰਾਜਮਾਂ ਚਾਵਲ
ਮੈਨੂੰ ਜੀ ਸ਼ਾਹੀ ਪਨੀਰ ਨਾਲ ਫੁਲਕਾ ਬੜਾ ਪਸੰਦ ਐ
ਅੱਛਾ
ਦਿਨ ਚ ਕਿਨੇ ਕੁ ਲੀਟਰ ਪਾਨੀ ਪੀਨਾ ਚਾਹੀਦਾ
ਦਿਨ ਚ ਇੱਕ ਲੀਟਰ ਡੇਢ ਲੀਟਰ ਪੀ ਲੈਨਾ ਚਾਹੀਦਾ
ਅੱਛਾ ਹੋਰ ਮੰਦਰ-ਮੁਦੰਰ ਯਾੰਦੇ ਔ
ਹਾਂਜੀ, ਜਾਂਨੇ ਆ ਕਦੀ-ਕਦੀ
ਅੱਛਾ ਜਿੰਮ
ਨਹੀਂ ਜਿੰਮ ਨੀ ਮੈਂ ਜਾਂਦੀ ਹੈਗੀ
ਅੱਛਾ ਜਿੰਮ ਨਹੀ ਜਾਂਦੇ।
ਨਹੀਂ
ਜ਼ਿਆਦਾ ਕੀ ਕਰਨਾ ਪਸੰਦ ਹੈ ਤੁਹਾਨੂੰ
ਮੈਨੂੰ ਜ਼ਿਆਦਾ ਇਹ ਹੀ ਟੀ-ਵੀ ਵਿੱਚ ਫ਼ਿਲਮ ਵਗੈਰਾ ਵੇਖਨੀ
ਫਿਲਮ ਦੇਖਨੀ ਪਸੰਦ ਆ।
ਹਾਂਜੀ
ਹੋਰ ਦੱਸੋ ਕਿ ਰਾਤੀ ਕੀ ਖਾਉਗੇ
ਰਾਤੀ ਦੇਖਦੇ ਆ ਨਹੀਂ ਤਾਂ ਕੀ ਕਰਾਂਗੇ ਉਹ
ਅੱਛਾ ਆਲੂ ਗੋਭੀ ਬਨਾਓਗੇ।
ਹਾਂਜੀ
ਤੁਹੀ ਕੀ ਖਾਨਾ ਰਾਤੀ, ਉਹੀ ਤੇ ਦਾਲ ਚੌਲ
ਅੱਛਾ ਕਿਹੜੀ ਦਾਲ ਖਾਣੀ ਆ ਤੁਂਹੀ
ਮਸਰ ਦੀ, ਤੁਆਨੂੰ ਸਵਾਦ ਲੱਗਦੀ ਮਸਰ ਦੀ ਦਾਲ, ਹਾਂਜੀ। ਬੜੀ ਸਵਾਦ ਲੱਗਦੀ ਆ, ਤੁਸੀਂ ਦੱਸੋ। ਤਾਨੂੰ ਔਨਲਾਈਨ ਸ਼ੋਪਿੰਗ ਵਧੀਆ ਲੱਗਦੀ ਆ। ਹਾਂ ਔਨਲਾਈਨ ਸੌਪਿੰਗ ਵਧੀਆ ਹੁੰਦੀ। ਤੇਰਾ ਫੇਵਰੇਟ ਤਿਉਆਰ ਕੇੜਾ ਐ? ਮੇਰਾ ਦੀਵਾਲੀ ਅੱਛਾ ਦੀਵਾਲੀ ਐ ਤੇ ਕੇੜੀ ਕੇੜੇ ਸ਼ੈਰ ਘੁੰਮਣ ਗਏ ਦੇ ਓ।
ਮੈਂ ਡਲਓਜੀ। ਫੇਰ ਐ ਹਿਮਾਚਲ ਵਾਲੀ ਸਾਈਡਾਂ ਵੱਲ।
ਅੱਛਾ ਸਾਰੀ ਜਗਾ ਗਏ ਦੇ ਓ।
ਹਾਂਜੀ।
ਕੀ ਫੈਦਾ ਏ ਓਥੇ ਜਾਂਦੇ, ਯਾਤਰਾ ਤੇ ਗਏ ਦੇ ਓ ਕਦੀ।
ਹਾਂ ਵੈਸ਼ਨੋ ਮਾਤਾ ਦੀ ਯਾਤਰਾ ਤੇ ਗਏ ਦੇ ਆ ਕਿੰਨੀ ਵਰੀ।
ਅੱਛਾ। ਜਾਦਾਤਰ ਕੀ ਕਰਦੇ ਓ ਤੁਹੀ।
ਕੁਛ ਨੀ ਘਰ ਟਾਈਮ ਪਾਸ ਕਰ ਲਈਦਾ, ਜੋ ਕੰਮ ਲੱਭੇ ਓ ਕਰਨ ਲੱਗ ਜੀਦਾ ਨਈ ਤਾਂ ਫ੍ਰਰੀ ਬੈਠੇ ਰਈ ਦਾ। ਸਾਰਾ ਦਿਨ ਟੀ ਵੀ ਲਾਕੇ।
ਅੱਛਾ। ਔਰ ਦੱਸੋ।
ਔਰ ਤੁਹੀਂ ਦੱਸੋ, ਤੁਹੀ ਕੀ ਕਰਦੇ ਹੁੰਦੇ ਓ।
ਮੈਂ ਜੀ ਹਾਡਾ ਕੰਮ ਐ ਕੱਪੜਿਆਂ ਦਾ। ਇਕਦਮ ਰੇਡੀਮੇਡ ਕਪੜਾ ਵੇਚਦੇ ਓ, ਹੂੰ। ਕਿਥੇ ਆ ਤਾਡੀ ਦੁਕਾਨ, ਅੰਮ੍ਰਿਤਸਰ ਜੀ ਸਦਰ ਬਜ਼ਾਰ।
ਅੱਛਾ। ਸਾਡਾ ਵੈਸੇ ਅੰਮ੍ਰਿਤਸਰ ਕੋਈ ਰੈਂਦਾ ਤਾਂ ਨੀ ਐ। ਪਰ ਕਦੇ ਕਦਾਈਂ ਅਸੀਂ ਜਾਈਦਾ ਹੁੰਦਾ, ਓਥੇ ਘੁੰਮਣ ਫਿਰਨ।
ਆਈਓ ਫੇਰ ਏਥੇ ਦਕਾਨ ਤੇ ਹਾਡੀ।
ਕੋਈ ਨੀ ਆਵਾਂਗੇ।
ਤੁਹੀ ਜਿੰਮ ਜਾਂਦੇ ਹੁੰਦੇ ਓ।
ਨਾ ਅਹੀ ਨੀ ਜਾਂਦੇ। ਜਿੰੰਮ ਨੀ ਜਾਂਦੇ, ਨਾ -ਤੁਈ ਕਿੰਨੇ ਸਾਲ ਦੇ ਓ। ਐ ਅਠਾਰਾਂ ਸਾਲ ਦਾ।
ਫੇਰ ਤਾਨੂੰ ਜਾਣਾ ਚਾਈਦਾ ਜਿੰਮ। ਜਾਇਆ ਕਰੋ ਜਿੰਮ, ਜਿੰਮ ਵਧੀਆ ਹੁੰਦਾ ਜਾਣਾ, ਤੁਹੀ ਜਾਂਦੇ ਓ। ਨਈ ਮੈਂ ਤੇ ਨੀ ਜਾਂਦੀ ਕਿਉਂਕਿ ਫੇਰ ਮੈਨੂੰ ਘਰ 'ਚ ਈ ਨੀ ਵੇਲ ਮਿਲਦਾ ਮੈਂ ਕਿੱਥੇ ਜਾਣਾ।
ਅੱਛਾ ਤਾਡੇ ਫੇਵਰੇਟ ਕ੍ਰਿਕਟਰ ਦਾ ਨਾਮ ਕੀ ਆ। ਮੇੇਰੇ ਫੇਵਰੇਟ, ਕ੍ਰਿਕਟਰ ਦਾ।
ਓ ਐ ਜੜੇ, ਮਟਕ
ਵਿਰਾਟ ਕੋਲੀ ਅੱਛਾ। ਤੇ ਫੇਵਰੇਟ ਫੁੱਟਬੋਲਰ ਦਾ ਨਾ।
ਫੁੱਟਬੋਲਰ ਦਾ ਨਾਂ ਯਾਦ ਨੀ ਆਂਦਾ ਵਿਆ ਹੈਗਾ।
ਰਨਾਲਡੋ। ਮੈਕਸੀ, ਅੱਛਾ ਮੈਸੀ ਹਾਂਜੀ। ਮੇਰਾ ਜੀ ਰੋਨਾਲਡੋ ਐ ਫੇਵਰੇਟ। ਅੱਛਾ, ਹਮ ਤੁਹਾਨੂੰ ਕੇਹੜੀ ਗੇਮ ਵਧੀਆ ਲੱਗਦੀ ਆ ਸਭ।
ਲੁਡੋ।
ਅੱਛਾ ਲੂਡੋ। ਲੂਡੋ ਖੇਡ ਲਈਏ ਅਸੀ। ਹੋਰ ਦੱਸੋ ਕਿ ਘਰੇ ਕਰੋਗੇ ਰਾਤੀ ਰੋਟੀ ਬਣਾਉਣ ਤੋਂ ਬਾਅਦ। ਸੈਰ ਕਰਨ ਜਾਓਗੇ ਆਲੂ ਗੋਭੀ ਬਣਾ ਕੇ।
ਆਗੇ ਸੈਰ ਸੂਰ ਕਰਾਂਗੇ ਬੱਚਿਆਂ ਨਾਲ ਜਾ ਕੇ।
ਅੱਛਾ, ਬੱਚਿਆਂ ਦੇ ਨਾਲ ਜਾਂਦੇ ਹੋ ਸੈਰ ਕਿੰਨੇ ਬੱਚੇ ਤਾਡੇ।
ਮੋਰਦ
ਤਿੰਨ ਬੱਚੇ ਅੱਛਾ ਟੋਟਲ ਕਿੰਨੇ ਜੀ ਹੋ ਤੁਸੀ।
ਟੋਟਲ ਅਸੀ ਪੰਜ ਆਂ।
ਤੁਹਾਡੇ ਘਰ ਕੋਈ ਪੈਟ ਹੈਗੈ।
ਕਟਾ ਹੈ ਮੇਰੇ ਘਰ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਔ ਵੀ।
ਕੁੱਤੈ -ਕੁੱਤੀ, ਕੁੱਤੀ ਐ ਅੱਛਾ।
ਕਿਹੜੇ ਕਲਰ ਐ ਵਾਈਟ ਕਲਰ।
ਹਮ- ਹਮ ਕੀ ਖਾਂਦੀ ਐ ਉਹ ਜ਼ਿਆਦਾਤਰ।
ਬਸ ਏਦਾਂ ਈ ਦੁੱਧ ਪੀਂਦੀ ਹੈ ਜਾਂ ਸੁੱਕਾ ਫੁੱਲਕਾ ਖਾਂਦੀ ਦੁੱਧ ਚ ਨਾ ਕੇ।
ਜ਼ਿਆਦਾਤਰ ਕੀ ਕਰਦੀ ਆ ਔ।
ਕੁੱਛ ਨਹੀਂ ਇੱਧਰ -ਉਧਰਦੀ ਖੇਲਦੀ।
ਜ਼ਿਆਦਾਤਰ ਉਹਨੂੰ ਕੀ ਕਰਨਾ ਕੀ ਪਸੰਦ ਹੈ ਜ਼ਿਆਦਾਤਰ।
ਉਹ ਔਪਰੇ ਬੰਦੇ ਨੂੰ ਪਸੰਦ ਨੀ ਰਖਦੀ ਭੋਕਣ ਬਹਿ ਜਾਂਦੀ ਐ ਆਪਣਿਆਂ ਨੂੰ ਕੁਛ ਕਹਿੰਦੀ ਨੀ।
ਅੱਛਾ ਹੋਰ ਦੱਸੋ? ਕਦੀ ਗਏ ਉਹ ਜੰਗਲ -ਜੁਗਲ 'ਚ।
ਨਹੀਂ ਜੰਗਲ ਤਾਂ ਨੀ ਕਦੀ ਗਏ।
ਹਾਂਜੀ।
ਨਹੀਂ ਜੰਗਲ ਤਾਂ ਨਹੀ ਕਦੀ ਗਏ ਤੁਸੀ ਗਏ ਕਦੀ।
ਹਾਂਜੀ ਮੈਂ ਤੇ ਜਾਣਾ ਰਹਿੰਦਾ ਘੁੰਮਣ।
ਹ
ਬੜੀ ਇਰੀ ਜਾਣਾ ਰੇਣਾ ਘੁੰਮਣ।
ਅੱਛਾ, ਕਿੱਥੇ ਜਾਂਦੇ ਹੁੰਦੇ।
ਹਾਂਜੀ। ਜੀ ਮੈਂ ਤੇ ਬੜੀ ਜਗ੍ਹਾ। ਜਾਣਆ। ਵੇਖ ਘੁੰਮਣ ਜਾਨੇਓ ਕਿ ਸ਼ਿਕਾਰ ਕਰਨ ਜਾਂਦੇ ਓ ਨਹੀਂ ਵੈਹੇ ਹੀ ਘੁੰਮਣ ਜਾਂਦੇ ਆ।
ਅੱਛਾ, ਫੈਮਲੀ ਦੇ ਨਾਲ ਅੱਛਾ।
ਹੋਰ ਦੱਸੋ ਕਿ ਘਰੇ ਕਰਦੇ ਹੋ ਇਸ ਟਾਇਮ।
ਸੈਰ ਕਰਦੀ ਵੀ ਆ।
ਹਮ। ਤੁਸੀ ਕੀ ਕਰਦੇ, ਮੈਂ ਸੌਣ ਲੱਗਾ।
ਅੱਛਾ।
ਹਮ।
ਕਿੰਨੇ ਵਜੇ ਸੌਣਂਦੇ ਹੁੰਦੇ।
ਓਈ ਜੀ, ਨੌ ਵਜੇ ਤੱਕ ਤੇ ਸੋਈ ਦਾ। ਦੁਪੈਰੇ ਨੀ ਮੈਂ ਸੌਂਦਾ ਮੈਂ ਰੈ ਗਏ ਨਾ ਰਾਤੀ ਲੈ ਗਏ ਨਾ। ਹਾਂਜੀ, ਔਰ ਤੂਈ ਦੱਸੋ? ਗਰਮ ਪਾਣੀ ਪੀ ਹੁੰਦੈ, ਠੰਡਾ?
ਠੰਡਾ ਪਾਣੀ ਗਰਮੀਆਂ ਨੂੰ ਪਸੰਦ ਹੁੰਦੈ, ਗਰਮ ਪਾਣੀ ਸਿਆਲ ਨੂੰ।
ਅੱਛਾ, ਤੂਆਡੀ ਬਰਥ ਡੇਟ ਕੀ ਆ?
ਮੇਰੀ ਹੈਗੀ ਆ ਏੱਕ ਅ ਇੱਕੀ।
ਅੱਛਾ। ਇੱਕੀ ਕੈੜੀ, ਉੱਨੀ ਸੌ ਸਤਾਸੀ। ਇੱਕੀ ਉੱਨੀ ਸੌ ਸਤਾੱਸੀ, ਅੱਛਾ। ਸੁਨਾਓ?
ਹੋਰ ਬਾੱਸ ਠੀਕ ਐ, ਹੁਣ ਸ਼ਾਮ ਨੂੰ ਕਾੰਮ ਕਰਨੈ।
ਹੂੰ। ਕੈੜੇ ਕਾੰਮ ਕਰਦੇ ਓ ਘਾਰ ਦੇ, ਆ ਦੇਖੋ।
ਭਾਂਡੇ-ਭੂੰਡੇ ਧੋਣੇ ਐ, ਪਾਣੀ ਭਰਨੈ, ਰੋਟੀਆਂ ਬਨਾਣੀਐਂ ਕੱਪੜੇ ਧੋਣੇ
ਹੂੰ। ਹੋਰ ਦੱਸੋ, ਹੋਰ ਕੀ ਕਾੰਮ ਕਰੋਗੇ? ਤੂਆਡੀ ਫੇਵਰੇਟ ਕਾਰ ਕੈੜੀ ਆ, ਫੇਵਰੇਟ ਕਾਰ ਕੈੜੀ ਆ?
ਸਾਡੀ ਫੇਵਰੇਟ ਕਾਰ
ਹੂੰ।
ਮੈਨ ਤੇ ਓ ਪਸੰਦ ਐ।
ਕੈੜੀ?
ਕੀ ਕੈਂਦੇ ਓਨੂੰ
ਹਾਂਜੀ। ਇਨੋਵਾ ਹੈਗਾ ਨਾ, ਕੈਂਦੇ ਓ।
ਹਾਂਜੀ-ਹਾਂਜੀ।
ਚਲੋ ਮੈਨੂੰ ਕੀਏਦਾ ਫੋਨ ਆਏਦਾ, ਮੈਂ ਬਾਦ ਚੋ ਗਾੱਲ ਕਰਦਾ ਪੇਆ ਮੈਂ।
ਅੱਛਾ ਈ।